-ਹੈਲੋ
ਸ਼ਸਰੀ ਕਾਲ ਮੈਡਮ।
ਹਾਂਜੀ ਮੈਮ ਸਸਰੀ ਕਾਲ, ਹੋਰ ਕਿਵੇਂ ਓ।
ਵਧੀਆ ਜੀ ਵਧੀਆ, ਤੁਸੀਂ ਦੱਸੋ।
ਵਧੀਆ ਵਧੀਆ ਕੀ ਕਰਦੇ ਸੀ।
ਕੁਝ ਨੀ ਮੈਮ ਬਸ ਫਰੀ ਬੈਠੇ ਸੀ, ਮੈਂ ਸੋਚਿਆ ਕੋਲਿੰਗ ਵਗੈਰਾ ਈ ਕਰ ਲਾਂ ਹਨਾ।
ਅੱਛਾ ਅੱਛਾ ਹਾਂਜੀ ਹਾਂਜੀ ਏ ਵੀ ਹੈਗਾ ਚਲੋ।
ਹਾਂਜੀ ਤੁਸੀਂ ਦੱਸੋ ਕੀ ਕਰ ਰੇ ਸੀ।
ਕੁਛ ਨੀ ਮੈਂ ਵੀ ਦੇਖੋ ਫਰੀ ਬੈਠੀ ਸੀ, ਮੈਂ ਸੋਚਿਆ ਵੀ ਚਲੋ- ਆਪਣਾ ਕੰਮ ਲੱਗੀ ਜਾਂਨੇ ਫਰੀ ਆਂ, ਫੇਰ ਤੁਆਨੂੰ ਪਤਾ ਰਾਤ ਨੂੰ ਤਾਂ ਘਰਾਂ 'ਚ ਜੈਂਟਸ ਵਗੈਰਾ ਆ ਜਾਂਦੇ ਨੇ। ਫੇਰ ਦੇਖੋ ਤੁਆਨੂੰ ਪਤਾ ਵੀ ਸਾਰੇ ਰੂਮਾਂ 'ਚ ਕੋਈ ਨਾ ਕੋਈ ਹੁੰਦਾ ਹੀ ਆ।
ਹਾਂਜੀ- ਹਾਂਜੀ -ਹਾਂਜੀ।
ਫੇਰ ਕੰਮ ਹੁੰਦਾ ਨੀ ਹੈਗਾ। ਇਸ ਕਰਕੇ ਸੋਚ ਰੀ ਸੀ ਵੀ ਚਲੋ ਹੁਣ ਆਪਣਾ ਲੱਗ- ਗੀ ਰਹਾਂ ਵੀ ਚਲੋ ਹੁਣ ਤਾਂ ਅੱਠ ਵਜੇ ਤੋਂ ਬਾਦ ਈ ਆਂਨੇ ਆਂ ਘਰ ਦੇ।
ਹਾਂਜੀ, ਗਰਮੀਆਂ 'ਚ ਤਾਂ ਕੰਮ ਲੇਟ ਨਿਬੜਦਾ ਆ ਹਨਾ।
ਜੀ ਹਾਂਜੀ ਤਾਂਹੀ ਸੋਚ ਰਿਆ ਵੀ ਚਲੋ ਏ ਟੈਮ ਹੁਣ ਲੱਗੀ ਰੈਣੀ ਆਂ, ਆਪਣਾ ਪੂਰ ਕਰ ਦਿੰਨੀ ਆਂ।
ਹਾਂਜੀ ਚਲੋ ਬੋਤ ਵਧੀਆ ਸੋਚਿਆ, ਫਿਰ ਤਾਂ ਤੁਸੀਂ।
ਤਾਂ ਵੀ ਕਰਦੇ ਆ ਕੋਲਾਂ ਲਾ ਲੋ। ਅੱਧਾ ਵੀ ਤਾਂ ਵੀ ਆਪਣਾ ਤਿੰਨ ਕੋਲਾਂ ਰਾਮ ਨਾਲ ਹੋ ਜਣ। ਇਸ ਕਰਕੇ ਹਾਂਜੀ -ਹਾਂਜੀ। ਦਾਂ ਜੇ ਆਪਾਂ ਘੰਟਾ ਬੈਠ ਜੀਏ ਤਾਂ ਆਪਣੇ ਛੇ ਤਾਂ ਹੋ ਈ ਜਾਣ ਗੀ ਆਂ।
ਹਾਂਜੀ -ਹਾਂਜੀ ਬਹੁਤ ਵਧੀਆ ਗੱਲ ਐ, ਫੇਰ ਤਾਂ। ਹੋਰ ਮੈਮ ਥਾਨੂੰ ਕਿੰਨਾ ਟਾਈਮ ਹੋ ਗਿਆ, ਇਸ ਐਪ ਤੇ ਕੰਮ ਕਰਦੇ ਹੋਏ।
ਹਾਂਜੀ ਹੋ ਗਿਆ ਮੈਨੂੰ, ਆਪਾਂ ਮੈਡਮ ਅੱਜ ਗੱਲ ਕਰਦੇ ਆਂ ਦੀਵਾਲੀ ਤੇ।
ਅੱਛਾ ਹਾਂਜੀ- ਹਾਂਜੀ, ਬੋਲੋ।
ਹਾਂਜੀ ਜਿਵੇਂ ਹੁਣ ਤੁਆਨੂੰ ਪਤਾ ਈ ਆ, ਦੀਵਾਲੀ ਇੱਕ ਆਪਣੇ ਦੇਸ਼ ਦਾ ਜਾਂ ਆਪਣੇ ਪੰਜਾਬ ਦਾ ਇੱਕ ਮਹੱਤ- ਤਵਪੂਰਨ ਤਿਉਹਾਰ ਆ।
ਹਾਂਜੀ -ਹਾਂਜੀ ਥਾਨੂੰ ਹਾਂਜੀ- ਹਾਂਜੀ।
ਹਾਂਜੀ- ਹਾਂਜੀ। ਤੇ ਦੀਵਾਲੀ ਦੇਖੋ ਤੁਆਨੂੰ ਪਤਾ ਈ ਆ, ਅੱਜ ਕੱਲ੍ਹ ਜਾਦਾਤਰ ਦੀਵਾਲੀ ਤਿਉਹਾਰ ਨੂੰ ਈ ਰੌਣਕਾਂ ਨਾਲ ਮਨਾਇਆ - ਜਾਂਦਾ। ਕਿਉਂਕਿ ਦੇਖੋ ਅੱਜ ਕੱਲ ਏਹੀ ਐਵੇਂ ਦਾ ਟਾਈਮ ਹੋ ਗਿਆ, ਕੀ ਤਿਉਹਾਰਾਂ ਨੂੰ ਨਾ ਬਹੁਤ ਘੱਟ- ਚਾਅ ਦੇ ਨਾਲ ਮਨਾਇਆ ਜਾਂਦਾ।
ਹਾਂਜੀ, ਬਸ ਇੱਕ ਦੀਵਾਲੀ ਏਹੋ ਜਿਆ ਤਿਉਹਾਰ ਆ, ਜਿਨੂੰ ਬੜੇ ਧੂਮ- ਧਾਮ ਨਾਲ ਮਨਾਇਆ ਜਾਂਦਾ।
ਕੋਲ ਏਧਰ ਕਰੋ ਠੀਕ ਆ। ਏਨਾਂ ਜੋ ਵੀ ਤੁਆਡੇ ਕੋਲ ਨੇ ਏਨਾਂ ਨੂੰ ਬਾਰ ਭੇਜ ਦੋ। ਕਿਉਂਕਿ ਫੇਰ ਐਵੇਂ ਦਾ ਕੋਈ ਫੈਦਾ ਨੀ ਕੋਲ ਰਿਜੈਕਟ ਜਾਈਂ ਦਾ। ਓ ਤੁਸੀਂ ਚੈੱਕ- ਜੋ ਪਹਿਲਾਂ ਕੰਮ ਕਰਿਆ ਨਾ ਮੈਨੇ ਉਹ ਚ ਰਿਜੈਕਟਡ ਐਕਸੈਪਟ ਸਾਰਾ ਕੁਝ ਦਿਖਾਇਆ ਹੁੰਦਾ ਉਹਨਾਂ ਨੇ। ਜਦੋਂ ਆਪਾਂ ਇਹਦੀ ਪੂਰੀ ਸੈਟਿੰਗ ਖੋਲ ਕੇ ਦੇਖਾਂਗੇ ਐਪ ਦੀ।
ਹਾਂਜੀ -ਹਾਂਜੀ।
ਹੁਣ ਤਾਨੂੰ ਪਤਾ ਹੀ ਐਦੇ ਦੇਖੋ ਦੀਵਾਲੀ ਇੱਕ ਜਿਵੇਂ ਤੁਹਾਨੂੰ ਦੱਸਿਆ, ਕਿ ਇੱਕ ਮਹੱਤਵਪੂਰਨ ਤਿਉਹਾਰ ਆ ਆਪਣੀ ਦੇਸ਼ ਦਾ। ਅੱਜ-ਕੱਲ੍ਹ ਦੇਖੋ ਤਿਉਹਾਰ ਮਨਾਣ ਦਾ ਚਾਅ, ਲੋਕਾਂ ਦੇ ਵਿੱਚ ਕਿੰਨਾ ਘੱਟ ਗਿਆ।
ਹਾਂਜੀ- ਹਾਂਜੀ।
ਹਾਂਜੀ ਤੇ ਤੁਸੀਂ ਵੀ ਦੱਸੋ ਨਾ, ਕੁਛ ਹਾਂਜੀ -ਹਾਂਜੀ ਨੀ ਕਰਨਾ ਇਕੱਲਾ।
ਹਾਂਜੀ ਮੈਂ ਤੁਹਾਨੂੰ ਪਤਾ ਹੀ ਲਗਾ ਲਓ, ਆਪਾਂ ਜਦੋਂ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਨਾ ਦਿਵਾਲੀ ਤੋਂ ਉਤਸ਼ਾਹ ਹੁੰਦਾ ਏ, ਆਪਣੇ ਵਿੱਚ ਆਪਾਂ ਘਰ ਸਾਫ਼ ਕਰਦੇ ਆ, ਆਪਾਂ ਲਾਈਟਲ ਵਗੈਰਾ ਲਗਾਣੇ ਆ ਹਨਾ। ਤੇ ਆਪਾਂ ਹੋਰ ਵੀ ਆਪਾਂ ਨੂੰ ਬੜਾ ਚਾਅ ਹੁੰਦਾ ਆਪਾਂ ਨਵੇਂ ਕੱਪੜੇ ਆਪਾਂ ਖਰੀ- ਖ਼ਰੀਦ ਕੇ ਲਿਆਣੇ ਆ ਹਨਾ।
ਹਾਂਜੀ -ਹਾਂਜੀ।
ਨੂੰ ਸਾਫ਼ ਕਰਦੇ ਆਂ ਲਾਈਟਾਂ ਵਗੈਰਾ ਲਗਾਦੇ ਆ। ਆਪਾਂ ਪਕਵਾਨ ਵਗੈਰਾ ਵੀ ਬਣਾਦੇ ਆ, ਆਪਣੇ ਘਰ ਵੀ ਮਿਠਾਈਆਂ ਆਂਦੀਆਂ ਨੇ।
ਮੈਡਮ ਬਰਾਬਰ ਬੋਲਣਾ, ਤੁਹਾਨੂੰ ਬੈਲੈਂਸ ਦਾ ਪਤਾ ਨਾ ਏਸ ਚ ਫਿਫਟੀ -ਫਿਫਟੀ ਹੋਣਾ।
ਹਾਂਜੀ ਹਾਂ।
ਬਸ ਫੇਰ ਉਹਦਾ ਧਿਆਨ ਰੱਖੋ, ਜਦਾ ਪੰਦਰਾਂ ਸੈਕਿੰਡ ਬੋਲੋ ਪੂਰਾ ਪ੍ਰੋਪਰ ਨੀ ਬੋਲਣਾ ਇੰਨਾ। ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਇਹ ਚੀਜ਼ ਨਾ ਪਤਾ ਹੋਣੀ ਚਾਹੀਦੀ ਹੈ, ਵੀ ਇੰਸਟਰਕਸ਼ਨ ਕੀ ਨੇ ਇਹਦੀਆਂ।
ਹਾਂਜੀ -ਹਾਂਜੀ।
ਹਾਂਜੀ। ਹੁਣ ਤਿਉਹਾਰ ਦੇਖੋ ਵੀ ਦੀਵਾਲੀ -ਦੁਵਲੀ ਤੁਹਾਨੂੰ ਦੱਸਿਆ, ਵੀ ਬਾਜ਼ਾਰਾਂ ਦੇ ਵਿੱਚ ਕਿੰਨੀਆਂ ਰੌਣਕਾਂ ਲੱਗਦੀਆਂ ਨੇ। ਕਿੰਨਾ ਹੀ ਤੇ ਬਾਜ਼ਾਰਾਂ ਨੂੰ ਸਜਾਇਆ ਜਾਂਦਾ।
ਹਾਂਜੀ।
ਤੇ ਇਹ ਸਿਰਫ਼ ਇੱਕ ਦੀਵਾਲੀ ਦੇ ਮੌਕੇ ਤੇ ਹੀ ਹੁੰਦਾ।
ਹਾਂਜੀ‌। ਸਹੀ। ਗੱਲ ਹੈ ਜਿਹੜੀ ਰੌਣਕ ਆਪਾਂ ਨੂੰ ਦੀਵਾਲੀ ਦੇ ਟਾਈਮ ਤੇ ਮਿਲਦੀ ਐ ਉਹ ਹੋਰ ਤਿਉਹਾਰ ਦੀ ਤਾਂ ਮਿਲਦੀ ਹੀ ਨੀ ਹੈਗੀ ਦੇਖੋ।
ਹਾਂਜੀ ਹੁਣ ਦੇਖੋ ਦੀਵਾਲੀ ਦਾ ਤਿਉਹਾਰ ਇੱਕ ਇਹੋ ਜਿਹਾ ਤਿਉਹਾਰ ਆ ਬਾਜ਼ਾਰਾਂ ਦੇ ਵਿੱਚ ਰੰਗ ਬਿਰੰਗੀਆਂ ਲਾਈਟ ਲਾਈਟਾਂ ਲੱਗੀਆਂ ਹੁੰਦੀਆਂ ਨੇ, ਕਿੰਨਾ ਹੀ ਸਜਾਇਆ ਹੁੰਦਾ ਬਾਜ਼ਾਰ ਜਦਕੀ ਕਿੰਨੇ ਹੀ ਤਿਉਹਾਰ ਆਉਂਦੇ ਨੇ ਦੇਖੋ ਆਪਣੇ ਪੰਜਾਬ ਚ ਪਰ ਹਰ ਇੱਕ ਤਿਉਹਾਰ ਨੂੰ ਇੰਨਾ ਨੀ ਸਜਾ -ਸਜਾਇਆ ਜਾਂਦਾ। ਘਰਾਂ ਨੂੰ ਜਿੰਨਾ ਕਿ ਦੀਵਾਲੀ ਦੇ ਮੌਕੇ ਤੇ ਸਜਾਇਆ ਜਾਂਦਾ। ਦੀਵਾਲੀ ਦੇ ਮੌਕੇ ਤੇ ਦੇਖੋ ਆਪਾਂ ਮਠਿਆਈਆਂ ਵੀ ਇੱਕ ਦੂਜੇ ਨੂੰ ਵੰਡ ਦੇ ਆ ਆਪਣੇ ਸਕੇ ਸੰਬੰਧੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੇਖੋ। ਜੇ ਆਪਾਂ ਨਵੇਂ ਕੱਪੜੇ ਖਰੀਦ ਦੇ ਆ, ਪਟਾਕੇ ਵਗੈਰਾ ਹੋ ਗਏ ਦੇਖੋ।
ਹਾਂਜੀ ਹਾਂਜੀ ਹੁਣ ਲਗਾ ਲਓ ਆਪਣੀਆਂ ਬੂਆਆਂ ਹੁਣ ਦੀਆਂ ਬੂਆਂ ਹੋਰ ਹੋ ਗਈਆਂ ਆਪਾਂ ਉਹਨਾਂ ਦੇ ਸੰਧਾਰੇ
ਹਾਂਜੀ ਹਾਂਜੀ ਤੇ ਦੇਖੋ ਦੀਵਾਲੀ ਦੇ ਤਿਉਹਾਰ ਇੱਕ ਅਜਿਹਾ ਜਿਸ ਦਿਨ ਖਾਣ ਪੀਣ ਦਾ ਪਕਵਾਨ ਸਭ ਤੋਂ ਵਧੀਆ ਹੁੰਦਾ, ਕਿਉਂਕਿ ਉਸ ਦਿਨ ਕਈ ਆਈਟਮਾਂ ਹੁੰਦੀਆਂ ਨੇ। ਤੇ ਹੁਣ ਇੱਕ ਤਾਂ, ਕਈਆਂ ਦੇ ਤਾਂ ਦੇਖੋ ਰੀਤੀ- ਰਿਵਾਜ਼ ਹੀ ਹੁੰਦਾ ਸ਼ੁਰੂ ਤੋਂ ਵੀ ਆਹ ਚੀਜ਼ ਹੀ ਬਣਾਣੀ ਹੀ ਪੈਣੀ ਆ ਦੀਵਾਲੀ ਦੇ ਦਿਨ, ਵੀ ਦੇਖੋ। ਕਿੰਨੇ ਹਨਾ ਵੀ ਕਿੰਨੇ ਤਰ੍ਹਾਂ ਦੀ ਆਪਾਂ ਨੂੰ ਉਸ ਦਿਨ ਸਮਾਨ ਲਿਆਣਾ ਪੈਂਦਾ ਖਾਣ -ਪੀਣ ਦਾ ਵੀ ਜਿਹਨਾਂ ਨਾਲ ਆਪਾਂ ਨੇ ਦੇਖੋ ਮਠ ਮੱਥਾ ਟੇਕਣਾ ਹੂੰਦਰਾਂ ਹਟ੍ਰਿਆ ਤੇ ਯਾਂ ਲਗਾ ਲੋ।
ਕਈ ਕਈ ਐਵੇਂ ਦੀਆਂ ਚੀਜ਼ਾਂ ਨੇ ਵੀ ਜਿਨਾਂ ਨਾਲ ਮੱਥਾ ਟਿਕਦਾ ਈ ਟਿਕਦਾ ਯਾ। ਓ ਜ਼ਰੂਰੀ ਹੁੰਦੀਆਂ ਨੇ ਹੈਨਾ ਜਿਵੇਂ ਹੁਣ ਲਗਾਲੋ ਬਾਲੂ ਸ਼ਾਹੀ ਹੋ ਗਈ ਆਪਣਾ ਅ ਖਿੱਲਾਂ ਹੋ ਗਆਂ ਹੈਨਾ, ਪੇਠਾ
ਹਾਂਜੀ-ਹਾਂਜੀ, ਓਹੀ ਤੁਆਂਨੂੰ ਦੱਸਿਆ ਵੀ ਦੇਖੋ ਕਿੰਨੇ ਤਰ੍ਹਾਂ ਦੀਆਂ ਮਿਠਾਈਆਂ ਹੋਗਿਆ, ਫੇਰ ਆਪਾਂ ਦੋ ਤਿੰਨ ਜਗ੍ਹਾ ਮੱਥਾ ਟੇਕ ਕੇ ਆਨੇ ਆਂ। ਸਬਦੇ ਜੋ ਆਪਾਂ ਨੂੰ ਪਤਾ ਹੁੰਦਾ ਵੀ ਓਥੇ ਕਿਸ ਚੀਜ਼ ਨਾਲ ਟਿਕਣਾ।
ਗੋਵਰਦਨ ਪੂਜਾ ਵੀ ਕਰਦੇ ਆਂ, ਅੱਪਾ ਲਛਮੀ ਮਾਤਾ ਦੀ
ਹਾਂਜੀ-ਹਾਂਜੀ, ਐ ਦੇਖੋ ਉਹੀ ਆ ਕਿ ਦੇਖੋ ਦੀਵਾਲੀ ਦਾ ਤਿਉਹਾਰ ਆਪਾਂ ਸਾਰਿਆਂ ਨੂੰ ਮੁਬਾਰਕਾਂ ਵੀ ਦਿੰਦਨੇ ਐ ਕੋਲ ਕਰਕੇ, ਕਿਉਂਕਿ ਜੇ ਦੇਖਿਆ ਜਾਵੇ ਅੱਜ ਅੱਜ ਦੇ ਸਮੇਂ ਵਿੱਚ ਤਾਂ ਦੀਵਾਲੀ ਹੀ ਸਬ ਤੋਂ ਜਾਦਾ ਮਨਾਈ ਜਾਂਦੀਏ। ਜਿਹਦਾ ਲੋਕਾਂ ਨੂੰ ਚਾਅ ਹੁੰਦਾ, ਨਹੀਂ ਦੇਖੋ
ਗੱਲ ਤਾਂ ਦੇਖੋ ਹਾਂਜੀ-ਹਾਂਜੀ, ਅੱਜ ਕੱਲ ਤਾਂ ਕੋਈ ਕੋਲ ਵਗੈਰਾ ਵੀ ਨਈਂ ਕਰਦਾ ਅੱਜ ਕੱਲ੍ਹ ਤਾਂ ਜ਼ਿਆਦਾਤਰ ਮੈਸੇਜ ਹੀ ਕਰ ਦਿੰਦੇ ਨੇ।
ਹਾਂਜੀ ਹਾਂਜੀ। ਤਿਉਹਾਰ ਦੇਖੋ ਹੋਰ ਵੀ ਕਿੰਨੇ ਆਉਂਦੇ ਨੇ ਪਰ ਜੇ ਦੇਖਿਆ ਜਾਵੇ ਪੈਂਲਾਂ ਤਾਂ ਬੜੇ ਚਾਅ ਨਾਲ ਮਨਾਏ ਜਾਂਦੇ ਸੀ ਸਾਰੇ ਤਿਉਹਾਰ।
ਪਰ ਅੱਜ ਕੱਲ੍ਹ ਕੀ ਹੋ ਗਿਆ ਖਾਣ ਪੀਣ ਦੀਆਂ ਚੀਜ਼ਾਂ ਰੋਜ ਆਪਾਂ ਨੂੰ ਮਿਲ ਜਾਂਦੀਆਂ ਨੇ ਕਰੇ ਕੁਛ ਨਾ ਕੁਛ ਲੇਕੇ ਆਂਦੇ ਨੇ।
ਹਾਂਜੀ।
ਜਾਂ ਲਗਾ ਲਓ ਉਸ ਚੀਜ਼ ਦਾ ਇੰਨਾ ਚਾਅ ਨਹੀਂ ਰਿਹਾ ਪਹਿਲਾਂ ਕੀ ਹੁੰਦਾ ਸੀ ਕਿ ਸਿਰਫ ਤਿਉਹਾਰਾਂ ਮੌਕੇ ਹੀ ਆਪਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਸੀ।
ਹਾਂਜੀ ਹਾਂਜੀ ਸਹੀ ਕਹਿ ਰਹੇਓ ਦੇਖੋ, ਪਹਿਲਾਂ ਹਾਂਜੀ ਹਾਂਜੀ
ਵੀ ਲਗਾ ਲੋ ਹੁਣ, ਆਪਾਂ ਕੱਪੜੇ ਵੀ ਆਮ ਦੇ
ਆਮ ਲੇ ਲੈਨੇ ਆਂ, ਹਾਂ ਜੀ ਹਾਂਜੀ ਅੱਜ ਕੱਲ ਆਮ ਆਪ ਚੀਜ਼ਾਂ ਦੇਏ ਜਾਨੇ ਅੱਜਕਲ੍ਹ ਆਪਾਂ ਚੀਜ਼ਾਂ ਵੀ ਖਾਣ ਪੀਣ ਆਲੀਆਂ ਚੀਜ਼ਾਂ ਆਮ ਲਿਆਂਦੇ ਹੀ ਰਹਿੰਦੇ ਆ ਮਿਠਾਈਆਂ ਹੋ ਗਈਆਂ ਜਾਂ ਪਹਿਲੇ ਜਮਾਨੇ ਚ ਪਹਿਲੇ ਜਮਾਨੇ ਚ ਮਿਠਾਈਆਂ ਜਿਆਦਾ ਦੀਵਾਲੀ ਦੇ ਟੈਮ ਤੇ ਮਿਲਦੀਆਂ ਸੀ ਯਾਂ ਕਿਸੇ ਦੀ ਵਿਯਾ ਸ਼ਾਦੀ ਤੇ। ਅੱਜ ਕਲ੍ਹ ਤਾਂ ਜੇੜਾ ਕੋਈ ਰਿਸ਼ਤੇਦਾਰ ਆਂਦਾ ਹਾਂਜੀ ਹਾਂਜੀ
ਇਹ ਚੀਜ਼ ਵੀ ਹੈਗੀ ਆ, ਕਿ ਦੇਖੋ ਹੁਣ ਆਪਣਾ ਜਿਵੇਂ ਤੇ ਆਪਣਾ ਦੀਵਾਲੀ ਵਦੀਆ ਆਪਾਂ ਮਠਿਆਈ ਲਿਆਨੇ ਆਂ ਉਸ ਤੋਂ ਬਿਨਾ ਵੀ ਆਪਾਂ ਜੇ ਆਪਣੇ ਘਰੇ ਦੁੱਦ ਹੈਗਾ ਤਾਂ ਆਪਾਂ ਖੋਆ ਵਗੈਰਾ ਵੀ ਕੱਢੇ ਲੈਂਦੇ ਹਾਂ ਥੋੜੇ ਦਿਨਾਂ ਬਾਅਦ। ਹੁਣ ਦੇਖੋ ਸਾਡੇ ਇਹੀ ਚੀਜ਼ਾਂ ਵੀ ਅਸੀਂ ਡੰਗਰ ਰੱਖੇ ਹੋਏ ਨੇ। ਤਾਂ ਅਸੀਂ ਦੇਖੋ ਵੀ ਦੁੱਦ ਵਗੈਰਾ ਹੁੰਦਾ ਤਾਂ ਥੋੜੇ ਦਿਨ ਬਾਅਦ ਕੁਛ ਨਾ ਕੁਛ ਮਿੱਠਾ ਬਣਾ ਲੈਂਨੇ ਆਂ ਅਪਣਾ।
ਹੁੰ-ਹੁੰ।
ਇਸ ਕਰਕੇ ਵੀ ਚਲੋ ਫਾਇਦਾ ਹੀ ਹੁੰਦਾ ਸਾਨੂੰ ਤਾਂ ਵੀ, ਕਿਉਂਕਿ ਓਹੀ ਆ ਵੀ ਇਕੱਲੇ ਤਿਉਹਾਰਾਂ ਤੇ ਹੀ ਨਹੀਂ ਰਿਹਾ ਹੁਣ। ਵੀ ਖਾਣ -ਪੀਣ ਦਾ, ਖਾਣ- ਪੀਣ ਦੀ ਗੱਲ ਅੱਜ ਕੱਲ੍ਹ ਆਮ ਹੋ ਗਈ। ਕੱਪੜੇ ਖ਼ਰੀਦਣ ਦੀ ਗੱਲ ਆਮ ਹੋ ਗਈ। ਇਸ ਚੀਜ਼ ਕਰਕੇ ਨਾ ਜੇੜਾ ਤਿਉਹਾਰ ਮਨਾਣ ਦਾ ਚਾਓ ਹੁਣ ਲੋਕਾਂ ਦੇ ਵਿੱਚ ਘੱਟਦਾ ਜਾ ਰਿਹਾ। ਹੁਣ ਤਾਂ ਤੁਸੀਂ ਵੈਸੇ ਹੀ ਦੇਖਿਆ ਦੇਖੋ ਕਿਸੇ ਦਾ ਕੋਈ ਥੋੜਾ ਜਿਹਾ ਵੀ ਛੋਟਾ-ਮੋਟਾ ਕੰਮ ਹੋਵੇ ਅਗਲਾ ਦੇਖੋ ਤੁਹਾਨੇ ਦੇਖਿਆ ਹੀਏ ਪਹਿਲਾਂ ਜੇ ਤਾਂ ਲੋਕ ਬ ਬਾਹਰ ਜਾਂਦੇ ਸੀ ਤਾਂ ਉਹ ਪਟਾਕੇ ਵਜਾਂਦੇ ਸੀ। ਹੁਣ ਜੇ ਘਰੇ ਕੁੜੀ ਵੀ ਹੋਈ ਆ ਤਕਰੀਬਨ ਲਗਾ ਲੋ ਉਹ ਵੀ ਅੱਜ ਕੱਲ੍ਹ ਪਟਾਕੇ
ਪਟਾਕੇ ਵਜਾਂਦੇ ਨੇ। ਹਾਂਜੀ-ਹਾਂਜੀ। ਅੱਜ ਕੱਲ ਤਾਂ ਐਂ ਪਤਾ ਲੱਗਦਾ ਜੀ ਕਿਸੇ ਗਨੀ ਪਟਾਕੇ ਵੱਜ ਗਏ। ਕੋਈ ਖੁਸ਼ੀ ਦਾ ਲਗਾ ਲਓ ਜੀ ਕੋਈ ਬਾਹ ਹਰ ਆ। ਜੇ ਕਿਸੇ ਦਾ ਵਿਆਹ ਹੈ ਜਾਂ ਕੋਈ ਮੁੰਡਾ ਕੁੜੀ ਦਾ ਜਨਮ ਹੋਇਆ ਹੈ।
ਜਾਂ ਪਹਿਲਾਂ ਕੀ ਹੁੰਦਾ ਸੀ ਦੇਖੋ ਪਟਾਕੇ ਪਹਿਲਾਂ ਦੇ ਸਮਿਆਂ ਚ ਸਿਰਫ ਦੀਵਾਲੀ ਤੇ ਹੀ ਬਜਾਏ ਜਾਂਦੇ ਸੀ।
ਹਾਂਜੀ। ਪਤਾ ਕੀ ਹੈ। ਪਹਿਲਾਂ ਦੇ ਸਮੇਂ ਮਿਲਦੇ ਵੀ ਉਸੇ ਟਾਈਮ ਤੇ ਆਉਂਦੇ ਸੀਗੇ ਦੀਵਾਲੀ ਵਾਲੇ ਟਾਈਮ ਤੇ। ਅੱਜ ਕੱਲ ਤਾਂ ਆਵੇਂ ਮਿਲਦੇ ਨੇ। ਪਹਿਲਾਂ ਦੀਵਾਲੀ ਅਲੈ ਟਾਈਮ ਚ ਮਿਲਦੇ ਸੀ। ਸੀਗੇ ਵੀ ਆ ਹਾਂ ਦੀਵਾਲੀ ਦਾ ਟਾਈਮ ਆਣ ਵਾਲਾ ਹੈ। ਤੇ ਹੁਣ ਪਟਾਕੇ ਮਿਲਣ ਲੱਗ ਜਾਣਗੇ।
ਹਾਂਜੀ। ਇਹ
ਪਟਾਕੇ।
ਹਾਂ। ਇਹੀ ਚੀਜ਼ ਹੋ ਗਈ ਨਾ ਮੈਡਮ। ਵੀ ਦੇਖੋ ਵੀ ਹੁਣ ਕੀ ਆ ਆਮ ਗੱਲ ਹੋ ਗਈ। ਇਹ ਸਾਰੀਆਂ ਆਮ ਗੱਲਾਂ ਨੇ। ਹੁਣ ਸਪੈਸ਼ਲ ਕੁੱਝ ਨਹੀਂ ਰਿਹਾ। ਪਹਿਲਾਂ ਵੀ ਸੀ ਪਹਿਲਾਂ ਤਾ ਸਪੈਸ਼ਲ ਹੁੰਦਾ ਸੀ। ਹਾਂ। ਬਈ ਇੰਨੇ ਚਿਰ ਬਾਅਦ ਤਿਉਹਾਰ ਆ ਨਾ ਹੁਣ ਕਿ ਆਪਾਂ ਤਿਉਹਾਰਾਂ ਤੋਂ ਬਿਨਾਂ ਆਪਾਂ ਆਪਣੇ ਘਰ ਦੇ ਵਿੱਚ ਹੀ ਲਗਾਓ। ਕਿੰਨੇ ਖੁਸ਼ੀ ਦੇ ਮੌਕੇ ਆਉਂਦੇ ਨੇ। ਤੇ ਆਪਾਂ ਦੇਖੋ ਖਾਣ-ਪੀਣ ਦਾ ਸਵਾਦ ਵੀ ਖ਼ਰੀਦੇ ਹੀ ਕਹਿੰਦੇ ਹਾਂ ਰੋਜ਼। ਅੱਜ ਕੱਲ ਕੋਈ ਐਵੇਂ ਨੀ ਹੈਗਾ ਕਿ ਨਾ ਖਰੀਦਦਾ ਹੋਵੇ ਖਾਣ-ਪੀਣ ਨੂੰ ਜੋ ਆਪਣਾ ਦਿਲ ਕਰਦਾ ਆਪਾਂ ਉਹੀ ਚੀਜ਼ ਖ਼ਰੀਦ ਕੇ ਖਾ ਸਕਦੇ ਹਾਂ।
ਹਾਂਜੀ-ਹਾਂਜੀ-ਹਾਂਜੀ। ਪਹਿਲਾਂ ਆਪਾਂ ਨੂੰ ਇਹ ਹੁੰਦਾ ਸੀ ਵੀ ਦੀਵਾਲੀ ਟਾਈਮ ਤੇ, ਪਕਵਾਨ ਬਣਨਗੇ। ਪਰ ਅੱਜ ਕੱਲ੍ਹ ਤਾਂ ਆਮ ਪਕਵਾਨ ਜੇ ਕਿਸੇ ਦਾ ਜੀਅ ਕਰ ਰਿਹਾ ਆਪਾਂ ਤਾਂ ਪਕਵਾਨ ਬਣਾ ਲੈਂਦੇ ਹਾਂ।
ਹਾਂਜ- ਹਾਂਜੀ। ਪਹਿਲਾਂ ਇਹ ਸੀ ਜ਼ਿਆਦਾਤਰ ਲੋਕ ਆਪਣਾ ਤਿਉਹਾਰਾਂ ਦੇ ਉੱਤੇ ਹੀ ਉਹ ਕਰਦੇ ਸੀ। ਐਵੇਂ ਆਮ ਗੱਲ ਨੀ ਸੀ ਤੁਹਾਨੂੰ ਪਤਾ ਤਿਉਹਾਰ ਤਾਂ ਦੇਖੋ ਛੇ ਸਾਲ, ਮਹੀਨਿਆਂ ਚ' ਆਂਦੇ ਸੀਗੇ। ਛੇ ਮਹੀਨਿਆਂ ਬਾਅਦ ਆਂ ਤੇ ਆਂਣੇ ਸਟਾਰਟ ਹੁੰਦੇ ਨੇ।
ਹਾਂਜੀ-ਹਾਂਜੀ।
ਉਹੀ ਆ ਪਹਿਲਾਂ ਤਾਂ ਦੇਖੋ ਕੋਈ ਹੀ ਦੀ ਨਾ। ਸੀ ਦੇਖੋ, ਪਰ ਅੱਜ ਕੱਲ ਨਹੀਂ ਰਿਹਾ। ਅੱਜ ਕੱਲ ਤਾਂ ਆਪਣੇ ਕੋਲੇ ਘਰੇ ਕੋਈ ਰਿਸ਼ਤੇਦਾਰ ਆ ਜੇ ਆਪਾਂ ਤਾਂ ਵੀ ਖਾਣ ਨੂੰ ਸਮਾਨ ਖਰੀਦ ਕੇ ਲੈ ਕੇ ਆਉਂਦੇ ਹਾਂ।
ਹਾਂਜੀ-ਹਾਂਜੀ ਸਹੀ ਕਹਿ ਰਹੇ ਮੈਂਮ। ਅੱਜ ਕੱਲ੍ਹ ਲਗਲੋ ਆਪਾਂ ਆਹ ਪਹਿਲਾਂ ਤਾਂ ਆਪਾਂ ਨੂੰ ਪਕਵਾਨ ਬੜੇ ਔਖੇ ਮਿਲ ਮਿਲਦੇ ਸੀਗੇ। ਖਾਣ ਨੂੰ ਹੈਨਾ। ਹਾਂਜੀ-ਹਾਂਜੀ, ਪਰ ਅੱਜ ਕੱਲ੍ਹ ਜੇ ਆਪਣਾ ਜੀਅ ਕਰਦਾ ਹੈਨਾ। ਜੇ ਕੋਈ ਰਿਸ਼ ਰਿਸ਼ਤੇਦਾਰ ਆ ਜਾਂਦਾ ਜੇ ਆਪਣਾ ਹੈਨਾ ਕਦੇ ਊ ਵੀ ਹੈਨ। ਜੀ ਕਿਸੇ ਆਪਾਂ ਦੋਸਤਾਂ ਨਾਲ ਬਾਹਰ ਗਏ ਕਿਸੇ ਦਾ ਜਨਮ ਦਿਨ ਆਪਣਾ, ਆਪਣਾ ਜਨਮ ਦਿਨ ਆਪਾਂ ਦੋਸਤ ਨਾਲ ਬਾਹਰ ਗਏ ਹਾਂ। ਆਪਾਂ ਉਦੋਂ ਵੀ ਖਾ ਲੈਂਦੇ ਹਾਂ ਹੈਨਾ। ਮਿੱਠਾ ਖਾ ਲੈਂਦੇ ਹਾਂ ਆਪਾਂ। ਮਿੱਠੇ ਦੇ ਨਾਮ ਤੇ ਪਹਿਲਾਂ ਕਿੰਨੀਆਂ ਵਧਿਆ-ਵਧਿਆ ਮਿਠਾਈਆਂ ਹੁੰਦੀਆਂ ਸੀਗਿਆ। ਅੱਜ ਕੱਲ ਉਹੀ ਜਗ੍ਹਾ ਚੋਕਲੇਟਾਂ ਆ ਗਈਆਂ, ਕੇਕ ਆ ਗਏ ਹੈਨ।
ਹਾਂਜੀ-ਹਾਂਜੀ ਵੀ ਬਹੁਤ ਚੀਜ਼ਾਂ ਆ ਗਈਆਂ ਐਵੇਂ ਦੀਆਂ ਦੇਖੋ ਆਪਾਂ ਨੂੰ ਖਾਣ ਨੂੰ ਲਗਾ ਲੋ। ਅੱਜ ਕੱਲ੍ਹ ਤਾਂ ਦੇਖੋ ਆਈਟਮਾਂ ਇੰਨੀਆਂ ਚੱਲੀਆਂ ਹੋਈਆਂ ਐਵੇਂ ਸੋਚਦੇ ਆ ਆਪਾਂ ਕੀ ਖਾਈਏ ਕੀ ਛੱਡੀਏ ਹੁਣ ਆਪਾਂ ਕਿਸੇ ਰੈਸਟੋਰੈਂਟ ਅੱਜ ਜਾਨੇ ਆ ਉਥੇ ਆਪਣੇ ਕੋਲ ਕਿੰਨੀਆਂ ਆਪਸ਼ਨਾ ਹੁੰਦੀਆਂ ਨੇ ਖਾਣ ਦੀਆਂ ਵਈ ਆਪਾਂ ਕੀ ਖਰੀਦੀਏ ਉੱਥੇ ਕੀ ਨਾ ਖਰੀਦੀਏ। ਤਾਂ ਬਹੁਤ ਸੋਚ ਸਮਝ ਕੇ ਹੀ ਖਾਣ ਨੂੰ ਔਡਰ ਕਰਦੇ ਹਾਂ।
ਹਾਂਜੀ-ਹਾਂਜੀ ਅੱਜ ਕੱਲ੍ਹ ਤਾਂ ਮਿੰਟ ਚ ਔਡਰ ਕਰ ਲੈਣੇ ਹਾਂ ਆਪਾਂ।
ਹਾਂਜੀ-ਹਾਂਜੀ ਇਸ ਕਰਕੇ ਹੁੰਦਾ ਦੇਖੋ ਵਈ ਦੇਖੋ ਤਿਉਹਾਰ ਹੁਣ ਮੈਡਮ ਠੀਕ ਤਰੀਕੇ ਨਾਲ ਗੱਲ ਕਰਲੋ ਤੁਸੀਂ। ਹੋਰ ਦੱਸੋ।
ਹਾਂਜੀ-ਹਾਂਜੀ, ਵਧੀਆ-ਵਧੀਆ, ਬਸ ਹੋਰ ਮੈਮ ਤੁਹਾਡੇ ਵੱਲੋਂ ਕੀ ਮਤਲਬ ਕਿ ਹਰ ਇਕ ਕਿਨੂੰ ਕਾਲ ਲੱਗ ਰਹੀਆਂ ਨੇ ਜਾਂ ਕਿਸੇ-ਕਿਸੇ ਨੂੰ ਲੱਗ ਰਹੀਆਂ ਨੇ। ਕਾਲਜ ਹਾਂਜੀ ਅੱਛਾ-ਅੱਛਾ, ਮੇਰੀ ਤਾਂ ਬਸ ਇੱਕ ਅੱਧੇ ਨੂੰ ਮੇਰੀ ਇੱਕ ਕੁੜੀ ਨੂੰ ਹੀ ਲੱਗ ਰਹੀ ਸੀ ਕੋਲ। ਤੇ ਉਹਦਾ ਉ ਹੁਣ
ਮੇਰੀ ਤਾਂ ਸਭ ਨੂੰ ਲੱਗ ਗਿਆ ਮੇਰੀਆਂ ਤਾਂ ਵਧੀਆ ਹੋ ਰਹੀਆਂ ਨੇ ਚਲੋ।
ਹੈਲੋ ਮੇਰੀ ਤਾਂ ਰਸੀਵ ਮੈਂ ਸਭ ਦੀ ਕਰ ਲੈਣੀ ਹਾਂ ਪਰ ਮੇਰੀ ਲੱਗ ਨੀ ਰਹੀਆਂ ਨਾ ਕਿਸੇ ਨੂੰ।
ਅੱਛਾ-ਅੱਛਾ, ਫਿਰ ਉਹ ਤਾਂ ਇੱਕੋ ਗੱਲ ਆ ਚਾਹੇ ਰਿਸੀਵ ਕਰ ਲੋ ਔਰ ਹੁਣ ਇਹ ਆ ਹੁਣ ਜੇ ਮੈਨੂੰ ਕੋਈ ਕਰੂਗਾ ਤਾਂ ਜੇ ਮੈਂ ਅਗਲੇ ਦੀ ਰਿਸੀਵ ਵੀ ਕਰੂੰਗੀ ਜਾਂ ਕਰੂੰਗੀ ਵੀ ਤਾਂ ਉਹ ਅਠਾਰਾਂ ਦੇ ਵਿੱਚ ਹੀ ਆ ਜਾਣੀਆਂ ਜਿਵੇਂ ਮੈਂ ਪੰਜ ਰਿਸੀਵ ਕਰੀਆਂ ਪੰਦ ਆਪਣਾ ਚੌਦਾਂ ਜਾਂ ਤੇਰਾਂ ਮੈ ਜੇ ਆਪਣੀਆਂ ਕੋਲਾਂ ਕਰੀਆਂ ਤਾਂ ਉਹ ਪੰਜ ਐਡ ਹੋ ਕੇ ਮੇਰੀਆਂ ਅਠਾਰਾਂ ਹੀ ਕੰਪਲੀਟ ਹੋ ਜਾਣਗੀਆਂ। ਮੈਨੂੰ ਫਿਰ ਵੀ ਇਹ ਨੀ ਹੋਊਗਾ ਵੀ ਜੇ ਮੈਨੂੰ ਰਿਸੀਵਡ ਕਰ ਲਿਆ ਪੰਜ ਤਾਂ ਮੈਂ ਹੋਰ ਵੱਧ ਲਾ ਸਕਦੀ ਹਾਂ, ਨਹੀਂ। ਉ ਟਾਈਮ ਤਾਂ ਕਵਰ ਹੋ ਗਿਆ ਨਾ ਵਿੱਚ।
ਹਾਂਜੀ-ਹਾਂਜੀ, ਸਹੀ ਗੱਲ ਹੈ ਚਲੋ ਆਪ
ਧੰਨਵਾਦ, ਓਕੇ ਜੀ ਧੰਨਵਾਦ।
ਏ ਚੱਲੇ ਏ ਆਜਾ।